ਸਤਿ ਸ੍ਰੀ ਅਕਾਲ, ਕਿਵੇਂ ਔ?
ਹਾਂਜੀ ਵਧੀਆ, ਤੁਸੀਂ ਸੁਣਾਓ?
ਹੂੰ ਹਾਂਜੀ ਕੀ ਕਰਦੇ ਸੀ।
ਅੱ ਬਸ ਬੈਠੇ ਆ ਚਾਏ ਵਗੈਰਾ ਪੀ ਕੇ ਹਟੇ ਹੁਣੇ
ਅੱਛਾ ਅੱਛਾ,
ਤੁਸੀ ਸੁਣਾਓ ਕਿ ਕਰਨ ਦੇ
ਕੁਛ ਨੀ ਲੰਚ ਕੀਤਾ ਸੀ ਹੁਣ ਬੈਠੀ ਆ
ਜੀ ਇਸ ਟਾਈਮ
ਆਹ ਹਾਂ ਬਸ ਲੇਟ ਤਾਂ ਅੱਜ ਨਾ ਮੈਂ ਗਈ ਹੋਈ ਸੀ ਬਾਜ਼ਾਰ
ਅੱਛਾ ਅੱਛਾ,
ਹਾਂ ਤਾਂ ਉੱਥੇ ਥੇ ਲੇਟ ਹੋਗੇ ਸ਼ੋਪਿੰਗ ਵਗੈਰਾ ਕਰਨ ਗਏ।
ਠੀਕ ਓਕੇ ਓਕੇ ਠੀਕ ਵੈਸੇ ਵੀ ਛੁੱਟੀਆਂ ਪਈਆਂ ਥੋਡੇ ਟਾਈਮ ਟੇਬਲ ਵੀ ਸਭ ਦੇ ਨਾਲ ਚੇਂਜ ਹੋਏ ਹੋਏ ਨੇ
ਹਾਂਜੀ
ਹਾਂਜੀ ਹੋਰ ਸੁਣਾਓ ਕਿਵੇਂ ਚੱਲ ਰਹੀਆਂ ਸਾਰੇ ਬੱਚਿਆਂ ਦੇ ਨਾਲ
ਅ ਬੱਚਿਆਂ ਦੇ ਨਾ ਮੈਂ ਐਕਚੁਲੀ ਕਾਲਜ ਚ ਆ
ਅੱਛਾ ਅੱਛਾ ਕਾਲਜ ਜੇ ਠੀਕ ਹੈ ਚਲੋ ਫਿਰ ਤੁਹਾਡੀਆਂ ਕਿਵੇਂ ਚੱਲਣ ਦੀਆਂ ਛੁੱਟੀਆਂ ਫਿਰ
ਮੇਰੇ ਬਸ ਹੁਣੇ ਪੇਪਰ ਖਤਮ ਹੋਏ ਆ ਤੇ ਹੁਣ ਮੈਂ ਫਰੀ ਆ
ਅੱਛਾ ਅੱਛਾ
ਹਾਂ ਗਰਮੀ ਚ ਤਾਂ ਕਿਤੇ ਜਾਣ ਦਾ ਜੀਅ ਨਹੀਂ ਕਰਦਾ ਬਸ ਘਰੇ ਹੀ ਆ ਅੱਜ ਗਈ ਸੀ ਉਹ ਵੀ ਬਸ ਥੋੜੀ ਬਹੁਤ ਸ਼ੋਪਿੰਗ ਕਰ ਲਈ ਬਸ ਆ ਗਏ ਘਰ ਨੂੰ ਹਾਂਜੀ
ਠੀਕ ਏ ਗਰਮੀ ਵੈਸੇ ਹੈ ਹੀ ਬਹੁਤ ਜ਼ਿਆਦਾ--ਪੈ ਰਹੀ ਗਰਮੀ। ਏਸੀ ਬੱਸ -ਆਉਣ ਰਹਿਣ ਤਾਂ ਅੰਦਰ ਹੀ ਬੈਠੇ ਥੇਰੋ। ਬਾਹਰ ਨਿਕਲਣ ਨੂੰ ਵੈਸੇ ਵੀ ਨਹੀਂ ਜੀਅ ਕਰਨ ਦਾਹ।
ਸਹੀ ਗੱਲ ਆਹ।
ਹਾਂਜੀ।
ਤੇ ਤੁਹਾਡੀ ਕਿਵੇਂ, ਜਾ ਰਹੀਆਂ ਨੇ।
ਹਾਂ, ਦੀ, ਅਸੀ ਤਾਂ ਬੱਚਿਆ ਨਾਲ ਘੁੰਮਣ, ਗਏ ਸੀ ਅਜੇ ਤੇ ਮਾਤਾ ਤੇ ਗਏਸੀ, ਬੱਚਿਆਂ ਨਾਲ ਘੁੰਮਣ ਬਟ, ਏਨੀ ਕੁ ਜ਼ਿਆਦਾ ਗਰਮੀ ਸੀ, ਅਸੀਵਾਪਿਸ ਹੀ ਆ ਗਏ ਉਥੋਂ ਬਾਦ, ਇਕ ਦਿਨ ਹੀ ਸਟੇ ਕੀਤਾ ਓਥੇ।
ਅੱ -ਛਾ
ਵਾਪਿਸ ਹੀ ਆ ਗਿਆ ਸੀ ਕਿਉਕਿ- ਗਰਮੀਕਰਕੇ ਬਹੁਤ ਜਿਆਦਾ ਕੰਮ ਖਰਾਬ ਸੀ ਉੱਥੇ। ਹਾਂਜੀ ਹਾਂਜੀ ਬਹੁਤ।
ਬਾਰਸ ਵੀ ਨਈ ਹੋ ਰਹੀ ਨਾ।
ਹਾਂ, ਹਾਂ, ਬਾਰਸ਼ ਜੇ ਹੋ ਰਹੀ ਹੈ ਅਜੇ, ।।ਬਾਕੀ ਸਾਈਡਾਂ ਤੇ ਹੋਰ ਹੀ ਆ।
ਹਾਂਜੀ।
ਬਾਕੀ ਸਾਈਡਾਂ, ਤੇ ਹੋਰ ਹਰੀ ਇੱਥੇ ਹੀ ਨਈ ਬਸ ਹੋਰ ਹੀ।
ਹਾਂਜੀ।
ਐ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ।
ਅਸੀਂ ਇੱਥੇ ਚੰਡੀਗੜ੍ਹ, ਕੋਲੇ ਕਾਲਕਾ ਹੈ ਨਾ ਇੱਥੇ।
ਹਾਂਜੀ--ਹਾਂਜੀ।
ਹਾਂ
ਚੰਡੀਗੜ੍ਹ ਦੇ ਲਾਗੇ ਹੀ
ਹਾਂਜੀ।
ਠੀਕ।
ਹੋਰ ਤੁਸੀਂ
ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਜੀ।
ਔਕੇ।
ਹਾਜੀ।
ਫੇਰ ਤੁਸੀਂ ਤੁਸੀਂ ਸ਼ਿਮਲਾ, ਵਗੈਰਾ ਆਏ ਹੋ ਕਦੇ।
ਹਾਂਜੀ
ਸ਼ਿਮਲਾ ਵਗੈਰਾ ਘੁੰਮਿਓ ਤੁਸੀਂ ਇੱਥੇ।
ਕਦੀ ਟ੍ਰਿਪ ਲਿਆ ਅੱਜ ਤੱਕ ਓਦਾਂ ਮਨਾਲੀ, ਵਗੈਰਾ ਆਜ ਵਹੋ ਆਏ ਆ। ਇਸ ਵਾਰ ਤਾਂ ਕਸ਼ਮੀਰ, ਵੀ ਕਹਿੰਦੇ ਅਸੀ ਜਾਣ ਨੂੰ ਬਟ ਗਏ ਨੀ ਉੱਥੋਂ ਦਾ ਕਿਉਕਿ ਮਾਹੌਲ ਦਾ ਥੋੜਾ ਹੋ ਹਿਸਾਬ ਦਾ ਹੁੰਦਾ।
ਹਾਂਜੀ
ਕਿਹੜੇ ਟਾਈਮ ਕੀ ਹੋਵੇ ਨਾ।
ਹਾਂਜੀ ਇਹ ਤਾਂ ਹੈ ਉਥੇ ਤਾਂ ਥੋੜਾ ਬਹੁਤ ਰਹਿੰਦਾ ਹੀ ਆ ਡਰ। ਜਾਣਾ
ਕਿਉਕਿ ਮੇਰੇ ਖੁਦ ਆਪਣੇ ਮੇਰੀ ਨਣਾਨ ਦੇ ਬੱਚੇ ਗਏ ਸੀ ਆਹ ਮਾਰਚ ਦੇ ਮਹੀਨੇ ਵਿੱਚ ਹੀ ਗਏ ਸੀ। ਹੋਲੀਆਂ ਚ ਤੇ ਉੱਥੇ ਉਸ ਟਾਈਮ ਤੇ ਜ ਤਾਂ ਯੁੱਧ ਵਗੈਰਾ ਚੱਲਦਾ ਪਿਆ ਸੀ ਇਰਾਨ ਦਾ ਤੇ ਇਹਦਾ ਯੂ ਐੱਸ ਦਾ। ਤੇ ਉਦੋਂ ਉੱਥੇ ਵੀ ਕਸ਼ ਚਿੰਨ੍ਹਾਂ ਦੇ
ਅੱਛਾ
ਵੀ ਬੜੀ ਮੁਸ਼ਕਿਲ ਉਹ ਉੱਥੋਂ ਵਾਪਿਸ ਆਏ ਸੀ।
ਹੂੰ
ਬਹੁਤ ਔਖਾ ਸੀ ਅਸੀ ਉਹਦੇ ਡਰੇ ਵਸੀ ਨਹੀਂ ਜਾਂਦੀ ਕਿ ਜਦੋਂ ਪਹਿਲਗਾਮ ਤੇ ਉਹ ਅਟੈਕ ਹੋਇਆ ਉਸ ਉਸ ਤੋਂ ਬਾਅਦ ਨਹੀ ਸਲਾਹ ਬਣਾਈ।
ਕੋਈ ਨਾ ਕਦੇ ਜਾਇਓ ਅ ਸੀ ਵੀਂ ਨੀ ਗਏ ਵੈਸੇ ਉੱਥੇ ਨਾ ਪਰ ਐ ਏਧਰ ਤਾਂ ਘੁੰਮੇ ਹੋਏ ਆ ਸ਼ਿਮਲਾ ਵਗੈਰਾ ਕਿਉਂਕਿ ਨੇੜੇ ਈ ਆ ਇੱਥੋਂ ਟੋਏ ਟ੍ਰੇਨ ਚੱਲਦੀ ਆ ਛੋਟੀ ਜੀ। ਓਹ ਹਾਂ। ਬਸ ਔ ਔਧਰ ਈ ਚੱਲਦਾ ਪੈ ਜੋ ਕੋਈ ਆ ਗਿਆ ਨਾਨੀ ਮਾਸੀ ਕੋਈ ਵੀ ਆਯਾ ਔ ਕੈੰਦਾ ਵੇ ਸਾਨੂੰ ਲੇ ਕੇ ਚੱਲੋ।
ਸਾਡੇ ਤਾਂ ਕਾਫ਼ੀ ਇੱਥੇ ਜਗ੍ਹਾ ਘੁੰਮਣ ਨੂੰ ਹੈਗੀਆਂ ਚੰਡੀਗੜ੍ਹ ਵਗੈਰਾ ਤੇ।
ਹਾਂ, ਚੰਡੀਗੜ੍ਹ ਨੂੰ ਤਾਂ ਹੈ। ਮੋਲ ਮੂਲ ਹੈਨਾ। ਰੋਕ ਗਾਰਡਨ, ਲੇਕ।
ਹਾਂ, ਏਥੇ ਹੈਗਾ ਸਭ ਕੁਛ ਸਾਡੇ ਵੀ ਏਥੇ ਅੰਮ੍ਰਿਤਸਰ ਹੈਗਾ ਰੋਜ਼ਗਾਰਡ।
ਅੱਛਾ, ਸਾਰੇ ਕਿਤੇ ਆਯਾ ਹਾਂ ਹੈਨਾ ਮੈਂ ਬੌਤ ਜਗ੍ਹਾ ਸੁਣਿਆ ਬੀ ਹੈਗਾ ਏ ਰੋਲ।
ਰਣਜੀਤ ਐਵਨ ਯੂ ਹੈਗਾ। ਨਾਮ ਜੰਦੀ ਏ ਤੇ ਉੱਧਰ ਜਦੋਂ ਜਾਈਏ ਔਨਾ ਘਰ ਤੇ ਫੇਰ ਹੋ ਕੇ ਆਈਦਾ।
ਅੱਛੇ।
ਹ ਫੋਨ ਵਧੀਆ ਹੁੰਦਾ, ਕਿ ਉਂਕਿ ਕਾਫ਼ੀ ਲੋਕ ਵੀ ਉੱਥੇ ਚੈਲ ਪੈਲ ਹੁੰਦੀ ਏ।
ਹਾਂ- ਹਾਂ, ਸੈਰ-ਸੁਰ ਕਰਨ ਆਂਦੇ ਹੋਣਗੇ।
ਸੈਰ ਕਰਨ ਆਂਦੇ ਨਾ ਲੋਕੀ ਜੈਦਾ, ਓਹ ਵਧੀਆ ਸਗੋਂ।
ਹਾਂ- ਹਾਂ।
ਚਹੀਦਾ ਕੀ, ਹੋਰ ਸੁਣਾਓ?
ਹੋਰ ਬਸ ਵਧ- ਵਧੀਆ, ਮੈਂ ਕਿਆ ਚਲੋ, ਤੁਹਾਨੂੰ ਫੋਨ ਕਰ ਲਾਂ।
ਹਾਂਜੀ। ਕ ਤੇ ਸਟੱਡੀ ਵਗੈਰਾ- ਕਿਵੇਂ ਚਲਦੀ ਤੁਹਾਡੀ?
ਸਟਡੀ ਬਸ, ਹੁਣੇ ਪੇਪਰ ਦਿੱਤੇ ਨੇ। ਫਾਈਨਲ ਇਅਰ ਦੇ।
ਕੇਸ ਚੀਜ਼ ਦੇ ਸੀ, ਕੇੜੀ ਮਤਲਬ ਹੈਗੇ ਔ।
ਮੈਂ ਮਾਸਟਰਸ ਕ- ਕਰ ਰੀ ਆਂ।
ਅੱਛਾ- ਅੱਛਾ।
ਹਾਂਜੀ।
ਠੀਕ ਏ।
ਬਸ।
ਅੱਜ ਕੱਲ ਦੇ ਜਮਾਨੇ ਬੱਚਿਆਂ ਦੀ ਜ਼ਰੂਰੀ ਹੈਗੀ ਆ।
ਹਾਂਜੀ।
ਜੀ।
ਬਸ ਸਟੱਡੀ ਦੇ ਨਾਲ, ਨਾਲ- ਨਾਲ ਆਹ। ਥੋੜਾ ਪਾਰਟ ਟਾਈਮ ਜੋਬ ਵੀ, ਹਨਾ ਜਿਵੇਂ ਹਾਂ ਐਪਸ ਤੇ।
ਉਹਦੇ ਨਾਲ।
ਥੋੜੀ ਅਰਨਿੰਗ ਜਿਹੀ ਹੋ ਜਾਂਦੀ ਹੈ ਇਹਦੇ ਨਾਲ।
ਹਾਂਜੀ- ਹਾਂਜੀ।
ਹਾਂਜੀ। ਹੋਰ ਤੁਸੀਂ?
ਮੈਂ, ਬਸ ਇੱਥੇ ਘਰੇ ਸਭ ਕੁਛ ਲੱਗੇ ਰਹੋ ਬੱਚਿਆਂ ਦੇ ਨਾਲ।
ਅੱਛਾ- ਅੱਛਾ, ਫੇਰ ਛੁੱਟੀਆਂ ਚ ਤਾਂ ਆਏ ਹੋਣੇ ਹੋਰ ਵੀ ਬੱਚੇ- ਬੁੱਚੇ, ਹਨਾ?
ਉਹ ਵੀ ਆਏ ਹੋਏ ਹੈ, ਇਹਨਾਂ ਦੇ ਵੀ ਬੱਚੇ ਆਏ ਆ।
ਅੱਛਾ- ਅੱਛਾ ਹਾਂਜੀ, ਇਹ ਤਾਂ ਹੈ। ਬੱਚਿਆਂ ਨਾਲ ਤਾਂ ਬਹੁਤ।
ਹਾਂਜੀ- ਹਾਂਜੀ। ਹਾਂਜੀ। ਹੋਰ ਬਸ। ਠੀਕ ਹੈ ਤੇ ਹੁਣ ਰਾਤ।
ਫੇਰ ਸ਼ਾਮ ਦੀ ਰੋਟੀ ਰੁਟੀ ਦੀ ਤਿਆਰੀ ਕਰੋਗੇ ਹੁਣ?
ਰਾਤ ਦਾ ਹੁਣ ਸੋਚਣਾ? ਕੀ ਬਣਾਈਏ ਤੇ ਕੀ ਨਾ ਬਣਾਈਏ? ਕਿਉਂਕਿ। ਦਿਨ ਦੀ ਟੈਨਸ਼ਨ ਹਜੇ ਲੱਥੀ ਨਹੀਂ ਹੁੰਦੀ ਤੇ ਰਾਤ ਦੀ ਪਹਿਲੇ ਪੈ ਜਾਂਦੀ ਹੈ।
ਸਹੀ ਗੱਲ ਆ। ਸਵੇਰ ਤੱਕ। ਕਰੋ ਨਾਸ਼ਤਾ ਫਿਰ ਦੁਪਹਿਰ ਦੀ ਦੁਪਹਿਰ ਦਾ ਕਰੋ ਫੇਰ ਸ਼ਾਮ ਦੀ।
ਬਸ ਬਸ ਇਹੋ ਹੀ ਸਭ ਕੁਛ ਹੈਗਾ ਵਾ।
ਹਾਂ ਬਟ ਇਹ ਹੈ ਵੀ ਹਨ ਨਾ ਮੈਰਿਡ। ਲਾਈਫ।
ਬਿਜੀ ਸ਼ਡਿਊਲ ਚੱਲਣ ਲੱਗ ਪੈਂਦਾ ਹਾਂ ਬਿਜੀ ਸ਼ਡਿਊਲ ਬਹੁਤ ਹੁੰਦਾ ਇਹਦੇ ।
ਹਾਂਜੀ ਆਹ ਲਾਈਵ ਵੀ ਵਧੀਆ ਹੁੰਦੀ। ਵਧੀਆ ਹਨਾ ਸਕੂਲ ਕਾਲਜ ਵਾਲੀ ਵੀ।
ਟਾਈਮ ਵਿੱਚ ਆਪਣੇ ਟਾਈਮ ਨੂੰ ਯਾਦ ਕਰੀਦਾ ਕਿ ਵਿਆਹ ਨਾ ਹੀ ਕਰਾਉਂਦੇ ਤੇ ਜਦੋਂ ਬਸ। ਚੰਗੇ ਸੀ।
ਸਹੀ। ਗੱਲ ਆ ਵੀ। ਕੁੱਛ ਮਰਜ਼ੀ ਕਰੀ। ਚਲੋ, ਹਨਾ। ਹੁਣ ਫੇਰ ਜਿੰਮੇਵਾਰੀਆਂ ਜ਼ਿਆਦਾ ਹੋ ਜਾਂਦੀਆਂ ਨੇ।
ਜੀ ਹਾਂਜੀ। ਇਹ ਜੁਆਇੰਟ ਫੈਮਿਲੀ ਵਿੱਚ ਜ਼ਿਆਦਾ ਹੋਏ
ਹਾਂਜੀ।
ਫੈਮਿਲੀਆਂ ਵਾ ਨਾ ਉਹਦੇ ਬਹੁਤ ਹੀ ਜ਼ਿਆਦੀਆਂ ਜਿੰਮੇਵਾਰੀਆਂ।
ਸਹੀ ਗੱਲ ਆ।
ਉੱਤੇ ਜ਼ਿਆਦਾ ਹੁੰਦੀ ਤੇ ਇੱਕ ਜਿਹੜਾ ਸਭ ਤੋਂ ਛੋਟਾ ਹੁੰਦਾ। ਉਹਦੇ ਉੱਤੇ ਜਿਆਦੀਆਂ ਹੁੰਦੀਆਂ।
ਮੈਂ ਸੁਣਿਆ ਵੀ ਵੱਡੇ ਤੋਂ ਜਿਹੜਾ ਵੱਡਾ ਹੁੰਦਾ ਉਹਦੇ ਤੋਂ ਹੁੰਦੀਆ।
ਨਹੀਂ ਹੁਣ ਜੇ ਕੋਈ ਸੱਸ ਸੋਰਾ ਵਗੈਰਾ ਜ਼ਿਆਦਾ ਰਹਿੰਦਾ ਤੇ ਜਿੰਮੇਵਾਰੀਆਂ ਜ਼ਿਆਦਾ ਉਸੇ ਦੀਆਂ ਹੁੰਦੀਆਂ।
ਹਾਂ, ਸਭ ਦਾ ਆਪਣਾ ਆਪਣਾ ਹੁੰਦਾ।
ਹਾਂਜੀ। ਮੇਰੇ ਅਕੋਰਡਿੰਗ ਕਿਉਂਕਿ ਜਿੱਥੇ ਸਾਡੇ ਸੱਸ ਸੋਰਾ ਹੋਣਗੇ ਜਿੱਥੇ ਵੀ ਉੱਥੇ ਹਾਨੂੰ ਹਾਡੇ ਕੋਲ ਹੀ ਸਭਨੇ ਆਉਣਾ ਜਾਣਾ ਉਹਨਾਂ ਕਰਕੇ ਆਉਣਾ ਜਾਣਾ ਹਰ ਕਿਸੇ ਨੇ
ਸਹੀ ਗੱਲ ਆ। ਹਾਂਜੀ, ਇਹ ਤਾਂ ਹੈ।
ਜਿੱਥੇ ਪੇਰੈਂਟਸ ਹੁੰਦੇ ਉੱਥੇ
ਉਥੇ ਹਾਂਜੀ, ਹਾਂਜੀ। ਬਿਲਕੁਲ ਸਹੀ।
ਹੂੰ। ਮੇਰੇ ਐਕਾਰਡਿੰਗ ਤੇ ਏਹੋ ਮੇਰੇ ਕੋਲ ਮੇਰੇ ਹੈਗੇ ਨੇ ਸਸ ਸੱਸੁਰ ਤੇ ਸਾਡੇ ਕੋਲ ਹੀ ਜਿਆਦਾ ਓਣ ਜਾਣ। ਹੋਰ ਜੋ ਅਲਗ ਅਲੱਗ ਸਭ ਉਹ ਸਭ ਆਪਣੇ-ਆਪਣੇ ਰਹਿੰਦੇ ਨੇ। ਬਟ ਵਧੀਆ।
ਉਹੀ ਅਸੀਂ ਵੀ ਏਦਾਂ ਹੀ ਹਨਾ, ਨਾਨੀ ਹੁੰਦੇ ਜਾਂਦੇ ਆ। ਜਿੱਥੇ ਉਹ ਰਹਿੰਦੇ ਆ। ਜੈਸੇ ਬ ਵੱਡੇ ਮਾਮਾ ਉਹ ਉਹਨਾਂ ਕੋਲ ਰਹਿੰਦੇ ਨੇ ਉਹ। ਹੈ ਤਾਂ ਅਸੀਂ ਉਹਨਾਂ ਕੋਲ ਹੀ ਜਾਂਦੇ ਹਾਂ। ਸਭ ਤੋਂ ਪਹਿਲਾਂ ਫੇਰ ਉਹ ਤੋਂ ਬਾਅਦ ਹੈ ਨਾ ਛੋਟੇ ਮਾਮੇ ਹੁੰਦੇ।
ਹਾਂਜੀ। ਇਹ ਵੀ ਐ ਸੀ ਮਤਲਬ ਉਹ ਟਾਈਮ ਤੱਕ ਹੈਗੀ ਜਿੰਨਾ ਕਿ ਮੈਰਿਜ ਨਹੀਂ ਹੁੰਦੀ ਸਿਰਫ਼ ਉਸ ਤੱਕ ਜਦੋਂ ਮੈਰਿਜ ਹੋ ਜਾਂਦੀ ਨਾ ਸਾਡੇ ਨਾਨਕਿਆਂ ਤੱਕ ਵੀ ਸਾਡੇ ਕੋਲ ਨਿਕਲਿਆ ਨੀ ਜਾਂਦਾ ਬੱਚਿਆਂ ਕਰਕੇ ਨਾ ਬਹੁਤ ਜ਼ਿਆਦਾ ਬੰਦਾ ਫਸ ਜਾਂਦਾ।
ਸਹੀ ਗੱਲ
ਹੁਣ ਅਸੀਂ ਛੋਟੇ ਹੁੰਦੇ ਸੀ ਆਪਣਾ ਨਾਨਕਿਆ ਘਰ ਜਾਈਦਾ ਸੀਂ ਮਾਸੀਆਂ ਕੋਲ ਚਲੇ ਜਾਈਦਾ ਸੀ ਛੁੱ ਛੁੱਟੀਆਂ ਆਉਣੀਆਂ ਸਾਨੂੰ ਦੀ ਆ ਹੁਣ ਮਹੀਨੇ ਦੀਆਂ ਛੁੱਟੀਆਂ ਹੋਣੀਆਂ ਅਸੀਂ ਤਾਂ ਉਥੇ ਹੀ ਜਾਣਾ ਉਹਨਾਂ ਨੂੰ ਤੇ ਕਿੱਥੇ ਜਾਈਏ ਹੁਣ ਤਾਂ ਆਪਣੇ ਬੱਚਿਆਂ ਦੇ ਨੀ ਕੰਮ ਪੂਰੇ ਹੁੰਦੇ।
ਸਹੀ ਗੱਲ ਆ
ਨ ਲੱਗਦੀ ਉੱਥੇ ਜਾਓ ਉੱਥੇ ਗਰਮੀ ਲੱਗਦੀ ਸਾਡਾ ਦਿਲ ਨੀ ਲੱਗਦਾ ਅੱਧੇ ਦਰ ਅੱਧੇ ਉਤਰ ਬਸ ਐਵੇਂ ਹੀ ਚਲਦਾ ਰਹਿੰਦਾ
ਹਮ ਕੋਈ ਨਾ ਚਲੋ ਠੀਕ ਠੀਕ ਆ ਫੇਰ ਕਰਦਿਆਂ ਕਰਲੋ ਤੁਸੀਂ ਕੰਮ
ਹਾਂਜੀ
ਓਕੇ ਸਤਿ ਸ੍ਰੀ ਅਕਾਲ ਜੀ ਓਕੇ
ਹਾਂਜੀ ਓਕੇ ਸ਼